ਸਤਿ ਸ਼੍ਰੀ ਆਕਾਲ।
ਹਾਂਜੀ।
ਓ ਨੈਟਵਰਕ ਪ੍ਰੋਬਲਮ ਹੋ ਜਾਣ ਡਈ, ਬੜੀ ਨੈਟਵਰਕ ਹੋ ਜਾਣ
ਹਾਂਜੀ, ਨੈਟਵਰਕ ਪ੍ਰੋਬਲਮ ਬਹੁਤ ਹੋ ਰਹੇ ਆ।
ਹਾਂਜੀ, ਉਹੀ ਨਾ ਉਹੀ- ਉਹ ਪਹਿਲਾਂ ਵੀ ਲਗਾਇਆ ਸੀ, ਪਹਿਲਾਂ ਵੀ ਨ ਸਹੀ ਸੀ ਗੱਲ ਹੋ ਪਾਈ, ਤੁਹਾਡੇ ਨਾਲ ਹੋਰ, ਕੀ ਕਰਦੇ ਫਿਰ?
ਬੜੀ ਖੰਘ ਲੱਗੀ ਸੀ, ਰਾਈ ਦਵਾਈ ਥੋੜਾ ਜਿਹੀ ਲੈ ਕੇ ਬੈਠੀ ਆ
ਹਮ-ਹਮ
ਹਮ
ਅੱਛਾ ਹਮ
ਕਿੱਦਾਂ ਮੌਸਮ ਨਾਲ, ਦਿਖ ਖਾਣ ਲਗ ਗਿਆ ਥੋੜਾ ਜੇਹਾ
ਸੇਵਾ ਹੋਰ ਕੀ
ਹਾਂਜੀ, ਮੌਸਮ ਹੀ ਹੈ ਨਾ ਥੋੜੇ
ਹਮ।
ਹਾਂਜੀ, ਆ ਹੀ ਨਾ
ਕਦੀ ਆਈਸਕ੍ਰੀਮਾਂ ਖਾ ਲੋ ਤੇ ਫਿਰ ਕਦੀ ਚਾਹ ਪੀਟ ਦੁੱਧ ਨਾਲ ਵੀ ਇੱਦਾਂ ਹੋ ਗਿਆ ਪਰ ਚੰਗਾ, ਹੀ ਆ ਹੋ ਗਿਆ, ਤੇ ਘੱਟ ਤੋਂ ਘੱਟ ਬਾਹਰ ਚ ਨਿਕਲ ਨਿਕਲ ਹਾਂਜੀ ਨਿਕਲ ਰਿ ਨਾ
ਹਮ-ਹਮ, ਨਹੀਂ ਉਹ ਤੇ ਠੀਕ ਹੈ ਨਿਕਲਦਾ ਫਿਰ ਸਹੀ ਰਹਿੰਦਾ ਵਾ ਅੰਦਰ, ਕੋਈ ਚੀਜ਼ ਅੰਦਰ ਨ੍ਹੀ ਰਹਿਣੀ ਚਾਹੀਦੀ ਬਾਹਰ ਨਿਕਲਦੇ ਰਹੋ ਠੀਕ ਆ, ਹਾਂਜੀ ਹੋਰ ਹੋ ਗਿਆ, ਨਾਸ਼ਤਾ ਪਾਣੀ ਤੁਹਾਡਾ?
ਹਾਂਜੀ, ਹੋ ਗਏ ਮੇਰਾ ਨਾਸ਼ਤਾ ਪਾਣੀ ਹੋ ਗਿਆ
ਹਾਂਜੀ, ਮੈਂ ਵੀ ਕਰ- ਕੁੁਰ ਕੇ ਹਟੀ ਸੀ, ਕੱਪੜੇ ਧੋਤੇ ਸੀ ਮੈਂ ਕਿਹਾ ਚੱਲ ਛੱਤ ਤੇ ਪਾਵਾਂ ਨਾਲੇ ਤੁਹਾਡੇ ਨਾਲ ਗੱਲ ਹੋਜੂਗੀ ਕੱਪੜੇ ਪਾਉਂਦੇ-ਪਾਉਂਦੇ
ਹਮ-ਹਮ।
ਹਾਂਜੀ
- ਨੀ ਮੈਂ ਧੌਦੀ
ਅੱਛਾ-ਅੱਛਾ।
ਹੋੜ ਕੇ ਇਕੱਠਾ ਹੋ ਜਾਂਦਾ ਕੱਪੜਾ ਇੱਕ ਦੋ ਵਾਰ ਤੇ ਮੈਂੱਥੇ ਲਾ ਕੇ ਬੱਸ ਚਲਾ ਕੇ ਤੋੱਕ ਜਾਂ ਮੈਨੂੰ ਮਜ਼ਾ ਨੀ ਆਉਦਾ
ਹਾਂ ਮੇਰੇ ਕੋਲ ਕੀ ਜਿਆਦਾ ਮੇਰੇ ਕੋਲ ਹੁੰਦੇ ਨੀ ਤਾਂ ਕਰਕੇ ਮੈਂ ਥੋੜੇ ਥੋੜੇ ਕਰਕੇ ਤ ਲੈਦੀ ਜ਼ਿਆਦਾ ਫੇਰ ਮੈਂ ਕਰੂੰਗੀ ਤੇ ਮੈਨੂੰ ਹੱਥ ਦੀ ਸਰਵਾਈਕਲ ਦੀ ਤੇ ਉਹ ਫਿਰ ਜਿਆਦਾ ਹੀ ਹੰਗਾਲੇ ਪੈਣੇ ਕੋਈ ਸਾਰੇ ਹੋਰ ਚਾਲੂ ਹੋ ਜਾਣਾ ਤਾਂ ਕਰਕੇ ਵਿੱਚ ਜੇ ਕਰਨ ਡ ਸੀ ਮੈਂ ਵੀ ਇਕੱਠੇ ਪਰ ਮੇਰੇ ਕੋਲ ਕਿਤੇ ਨੀ ਜਾਂਦੇ ਹੀ ਮ ਕਿਹਾ ਚੱਲ ਥੋੜੇ-ਥੋੜੇ ਕਰਕੇ ਤਾਂਲ ਡੇਲੀ ਦੇ ਹੀ ਬੱਚੇ ਨੂੰ ਕਿੰਨੇ ਕੱਪੜੇ ਕਰ ਦਿੰਦੇ ਇਕੱਠੇ
ਹਾਂਜੀ ਸਹੀ ਗੱਲ ਹੈ
ਕੱਲੀ ਆ ਤੇ ਏਦਾਂ ਹੀ ਨੀ ਕੱਪੜੇ ਖ਼ਤਮ ਹੁੰਦੇ ਆ ਦਿਨ ਭਰ ਦੇ ਕਿੰਨੇ ਕੱਪੜੇ ਪੀਂਦ ਕਰਨੇ ਹੁੰਦੇਨੇ ਕੁੱਛ ਕੱਢ ਕੇ ਰੱਖਣਾ ਦੀ ਕੁਛ ਕਰਕੇ ਬੱਸ
ਬਈ
ਹੋਰ ਸੁਣਾੋ ਕੀ ਬਣਾਉਣਾ ਅਜ ਦੁਪਹਿਰੀ ਹੈਲੋ ਮੈਂ ਕਿਹਾ, ਕੀ ਬਣਾਉਣਾ ਅੱਜ? ਹਾਂਜੀ। ਤੁਹਾਨੂੰ ਉਹ ਬਣਾਉਣਾ ਹੁੰਂਦਾ, ਹਾਂ ਜੀ, ਹਾਂ ਜੀ। ਮੈਂ ਕਿਹਾ, ਆਲੂ ਚਾਪ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ?
ਹਾਂਜੀ, ਆਉਂਦੇ ਨਾ!
ਹੁੰ, ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ?
ਆਲੂ ਦਾ ਚੋਖਾ ਅਸੀਂ ਤੇ ਆਲੂ ਬੋਇਲ ਕਰਕੇ, ਉਹਦੇ ਬਾਅਦ ਉਹਦੇ 'ਚ ਸਾਡਾ । ਅ, ਸਰੋਂ ਥੋੜਾ ਜਿਹਾ, ਜੀਰਾ, ਅਦਰਕ, ਕਰ੍ਰਚ, ਮਿਰਚੀ, ਪਿਆਜ
ਹੁੰ, ਹੁੰ ਹਾਂ ਜੀ।
ਏ ਮਸਾਲੇ - ਹਲਦੀ, ਨਮਕ, ਨੂਨ । ਜਿਹੜਾ ਬੇਸਿਕ ਮਸਾਲਾ ਜਿਹੜਾ ਰਹਿੰਦਾ ਘਰ । ਕਰੇ ਘਰ ਦਾ ਉਹ ਪਾ ਕੇ, ਫੇਿਰ ਆਲੂ। ਚਗੀ ਤਰ੍ਹਾਂ ਮੈਸ਼ ਕਰਕੇ, ਉਹਨੂੰ ਪਾ ਕੇ । ਫੇਰ ਕੜੀ ਪੱਤਾ ਤਾਂ ਪਹਿਲਾਂ ਹੀ ਪਾ ਦਿੰਦੇ ਆ । ਕੜੀ ਪਤਾ ਪਾ ਕੇ, ਫਿਰ ਆਲੂ ਨੂੰ ਚੰਗੀ ਦਾ ਮੈਸ਼ ਕਰਕੇ ਮਿਕਸ ਕਰਕੇ। ਉਹਦੇ ਬਾਅਦ ਉੱਤੋਂ ਫਿਰ ਧਨੀਆ ਪੱਤਾ ਪਾ ਦੋ
ਹਮ ਅੱਛਾ-ਅੱਛਾ-ਅੱਛਾ ਕੋਈ ਮਤਲਬ ਜਿਸ ਤਰ੍ਹਾਂ ਆਲੂ ਮਤਲਬ ਆਲੂ ਮਤਲਬ ਬਣਾਉਣੇ ਚੰਗੇ ਵਧੀਆ
ਹਾਂਜੀ ਜਿੰਨਾ ਵਧੀਆ ਬਣਾਉਗੇ ਅਲੂ ਤੇਜੀਪ ਜਿੰਨਾ ਵਧੀਆ ਬਗਾ ਤੇ ਵਧੀਆ ਬਣਦੇ ਨੇ
ਹਾਂਜੀ ਉਹ ਤੇ ਆ
ਫਿਰ ਗੋਲ ਕਰਦੇ । ਜਦੋ ਤੇ ਵੇਸਨ ਚ ਪਾਉਂਦੇ ਤੇ ਫਿਰ ਖੁੱਲਦਾ ਨੀ ਆਲੂ।
ਹੈ, ਦੇਖੋ ਤਾਂ ਮਤਲਬ ਆਲੂ ਨੂੰ, ਜਾਂ? ਤੁਹਾਡਾ ਸੀਟੀ ਨਹੀਂ ਲਵਾਉਣੀ । ਜਿੱਦਾਂ ਇੱਕ ਲੱਗ ਗਿਆ, ਦੂਜਾ ਲੱਗੇ । ਲੱਗਣ ਲੱਗ ਗਿਆ । ਦੋ ਮਤਲਬ ਦੋ ਲੱਗ ਗਿਆ, ਤੀਜਾ ਲਗਨ ਨੀ ਦੇਣਾ। ਸੂ- ਸੂ ਕਰੇਗਾ ਤੇ ਬੰਦ ਕਰਦੋ । ਆਹ ਫੇਰ ਤੁਰੰਤ। ੱਕ ਕਰਨਾ, ਛੱਡਣਾ ਨੀ ਕੁੱਕਰ 'ਚ ਫਿਰ ਤੁਰੰਤ ਕੁੱਕਰ ਨੂੰ ਖੋਲ ਕੇ,,,, ਮੈਂ ਤੇ ਪਾਣੀ ਪਾਕੇ ਕੁੂੱਕਰ ਖੋਲ ਲੈਂਦੀ ਹਾਂ। ਫਿਰ ਆਲੂ ਦੋ -ਤਿੰਨ ਪਾਣੀ ਚੇਂਜ ਕਰਕੇ ਫਿਰ ਆਲੂ -ਆਲੂ ਛਿੱਲ ਕੇ ਰੱਖ ਲੈਂਦੇ ਹਾਂ।
ਅੱਛਾ, ਇਸ ਤਰ੍ਹਾਂ। ਹਾਂਜੀ ।
ਵਧੀਆ -ਵਧੀਆ ਬਣਦੇ ਨੇ, ਫੇਿਰ।
ਅੱਛਾ, ਚਲੋ ਉਸ ਤਰ੍ਹਾਂ ਹੀ ਕਰਕੇ ਵੇਖਾਂਗੀ, ਫਿਰ ਮੈਂ ਵੀ।
ਛੱਡ ਦੋਗੇ ਨਾ ਕੁੱਕਰ ਚ ਤਾਂ ਪਾਣੀ ਨਾਲ ਫਿਰ ਆਲੂ ਗਰਮ ਗਿੱਲਾ ਟਾਈਪ ਦਾ ਹੋਂ ਜਾਂਦਾ । ਫੇਿਰ ਸਟਫਿੰਗ ਚੰਗੀ ਨਹੀਂੀ ਹੁੰਦੀ।
ਹਾਂਜੀ, ਅੱਛਾ- ਅੱਛਾ। ਹਾਂਜੀ, ਠੀਕ ਹੈ ਨਾ। ਵਸ ਹੀ ਟਰਾਈ ਕਰਕੇ ਉਠਾਂਗੀ। ਸ ਆ
ਹਾਂਜੀ, ਹਾਂਜੀ। ਬੱਚੇ ਦਾ ਨਾ
ਅੱਛਾ।
ਖਾਣਾ ਨਹੀਂ ਖਾਣਾ, ਤਬੀਅਤ ਠੀਕ ਨੀ ਲੱਗਦੀ । ਮੈਂ ਕਿਹਾ, ਕੋਈ ਨੀ, ਸਕੂਲ ਜਾਂ ਕੇ ਠੀਕ ਹੋਂ ਜਾਣਾ । ਨੀਂਦ ਆਉਂਦੀ ਹੈ? ਮੈਂ ਕਿਹਾ, ਬੇਟਾ, ਨੀਂਦ ਤੇ ਆਉਣੀ ਆ। ਰੋਜ਼ ਥੋੜੀ ਨਾ ਇਥੇ ਕਰਨਾ, ਜਦੋਂ ਨਾਠ । ਸਾਨੂੰ ਕਿੱਥੇ ਜੀਅ ਕਰਦਾ ਉੱਠਣ ਦਾ! ਮੈਂ ਵੀ ਉੱਠਦੀ ! ਮਤਲਬ ਚਾਰ - ਪੰਜ ਅਲਾਰਮ ਲੱਗ ਸੌਂਦੀ ਆ। ੇ ਛੇ ਦਸ ਦਾ, ਫੇਰ ਛੇ ਵੀਹ, ਦਾ ਫੇਰ ਛੇ ਤੀਹ ਦਾ। ਦਸ - ਮਿੰਟ ਵੇਚਦੇ ਆ । ਤੀਹ ਹੋਇਆ ਰੁਕਜ਼ਾ ਉੱਠਦੀਆਂ। ਉੱਠਦੀਆਂ, ਜਦੋਂ ਵੇਖਦੀ, ਸਾਡੇ ਛੇ ਹੋ ਗਿਆ! ਹੁਣ ਭੱਜੋ, ਉੱਠੋ ਹੁਣ। ਬੱਚਿਆਂ ਦਾ ਵੀ ਨ ਇੱਛਾ ਕਰਦਾ ਉੱਠਣਾ। ਸਾਡਾ ਹੀ ਨੀ ਕਰਨਾ ਤਾਂ ਬੱਚਿਆਂ ਦਾ ਕਿੱਥੇ ਕਰਨਾ। ਪਰ ਕੀ ਕਰਨਾ ਫੇਰ, ਜੇ ਥੋੜ੍ਹਾ ਲੇਟ ਹੋ ਗੇ ਤੋਂ ਬਾਅਦ 'ਚ' ਅਫਸੋਸ ਹੁੰਦਾ ਹੈ। ਜੇ ਛੇਤੀ ਉੱਠ ਜਾਂਦੀ, ਤੇ ਬੱਚਿਆਂ ਦੇ ਸਕੂਲ ਨਾਗਾ ਨਹੀਂ ਹੁੰਦਾ।
ਹੂੰ, ਹੂੰ ਉਹ ਤੇ ਆ।
ਮੈਂ ਭੇਜਣੀ ਆ ਇੱਕ ਦੋ ਦਿਨ ਦੀ ਗੱਲ ਨੀ ਹੈ ਨਾ ਤੇ ਜਾਣਾ ਆ ਹਾਲੇ ਦਿਨ
ਹਮ ਘਰੇ ਉਸਤਰਾ ਪਰੇਸ਼ਾਨ ਹੀ ਕਰਨਾ ਹੁੰਦਾ ਸਕੂਲ ਹੀ ਠੀਕ ਰਹਿੰਦੇ
ਨਹੀਂ ਪੜ੍ਹਾਈ ਲਿਖਾਈ ਤੇ ਕਰਨੀ ਆ ਪੜ੍ਹਨ ਦੀ ਉਮਰ ਆ ਹਾਂਜੀ ਪੜ੍ਹਨ ਦੀ
ਟਾਈਮ ਪਾਏ ਚੱਲ ਵ
ਤੇ ਆਹ ਬਣਾਓ ਉਹ ਬਣਾਓ ਏਦਾਂ ਕਰੋ ਓਦਾਂ ਕਰੋ ਉਹਨੇ ਮੇਰੀ ਕੁੜੀ ਨੇ ਫਰਮਾਇਸ਼ ਕਰਕੇ ਗਈ ਕਿ ਤਰੀ ਵਾਲੀ ਪਿੰਡੀ ਬਣਦੀਏ ਇੱਕ ਇਹ ਕਿੱਥੇ ਰਹਿੰਦੀ ਸੀ ਪਹਿਲੇ ਬੁੱਢੀ ਉਹਨੇ ਦੱਸਿਆ ਸੀ ਤੇ ਮੈਂ ਬਣਾਇਆ ਤੇ ਉਹਨੂੰ ਕੁੜੀ ਨੂੰ ਬਹੁਤ ਪਸੰਦ ਆਇਆ ਤੇ ਉਹ ਕਹਿੰਦੀ ਮੈਨੂੰ ਤਰੀ ਵਾਲੀ ਭਿੰਡੀ ਦੇ ਚਾਵਲ ਬਣਾਇਓ
ਹਮ ਹਮ ਅੱਛਾ ਕਿਦੇ ਘਰ ਪੰਜ ਸੌ ਨਿਆਨਵੇਂ ਦਾ ਰੀਫੰਡ ਆ
ਠੀਕ ਆ ਲੈਲੋ
ਨਹੀਂ, ਅਭੀ ਨਹੀ । ਨਹੀਂ, ਅਭੀ ਦੁੱਧ ਇਨਾ ਨਹੀਂ । ਇਨਾਂ ਤੱਕਆ। ਨਹੀਂ ਤੇ ਫਿਰ ਜਾਓ, ਆਪਣੇ ਕਰੋ । ਫਿਰ ਮੈਨੂੰ ਨੀ ਪਤਾ । ਮੈਨੂੰ ਹੋਰ ਕੰਮ ਨੀ ਹੈ।
ਹੋਰ ਸੁਣਾਓ।
ਹ ਤੇ ਓਹੀ ਮਤਲਬ ਤੁਹਾਡੇ ਚ ਬਣਾਓਗੀ ਰੋਟੀ- ਵੋਟੀ ਉ ਭਿੰਡੀ। ਕਈ ਵਾਰੀ ਖੇਤੀ। ਕੀ ਬੜੀ ਜਾਂਦੀ ਮੈਂ ਫਿਰ ਹਾਂ ਸ਼ਾਮੀ ਸੁਣਾ ਦੂੰਗੀ ਕੀਤਾਬ ਨਾਲ ਬਣਾਓ
ਹਮ ਉਹ ਤੇ ਮੈਂ ਵੀ ਬਸ ਬੈਠੀ ਸੂਟ ਠ ਸੀਣਾ ਸੋਚਣ ਡ ਹਾਂ ਪਰ ਹੁਣ ਮਨ ਹੀ ਨੀ ਕਰਨ ਡਿਆ ਸੀਣ ਦਾ ਇੱਕਦਮ
ਹਾਂ ਆਪਣਾ ਤੇ ਵਿਆ ਹੀ ਹੁੰਦਾ ਨਾ
ਜੀ ਨਹੀਂ ਕਰਦਾ ਕਰਨ ਦਾ
ਹਾਂ
ਹਮ ਓਹੀ ਬਸ ਫਿਰ ਬੈਠਾ ਬੈਠਾ ਬੈਠਾ ਬੈਠਾ ਬੈਠਾ ਹੁੰਦੇ ਰਦੀ ਬੈਠਾ ਹੀ ਨੀ ਜਾਂਦਾ
ਹਾਂ
ਕੀ ਕਹਿ ਰਹੇ ਹੋ
ਸਾਨੂੰ ਨ ਪਲਾਂਟ ਵਗੈਰਾ ਕੋਈ ਕੋਈ ਖਰਾਬ ਹੋ ਗਿਆ ਉਹਨਾਂ ਨੂੰ ਵੀ ਕੱਢ ਕੇ ਸੁੱਟਣਾ ਸੀ ਤੇ ਨਾਲੇ ਥੋੜੀ ਜਿਹੀ ਗੁਡਾਈ ਕਰਨੀ ਸੀ ਤੇ ੳਚ ਕੋਠੇ ਉੱਤੇ ਨਾ ਧੁੱਪ ਬਹੁਤ ਆ ਹੁਣ ਮੈਂ ਜਾਣਦਾ ਨੀ ਹੋੁਣ ਡਿਆ ਮੈਨੂੰ
ਹਮ ਹਮ ਉਹ ਤੇ ਹੁਣੇ ਕਿੱਥੇ ਹੋਣਾ ਤੇ ਸ਼ਾਮੀ ਆ ਫਿਰ ਸਵੇਰੇ ਸਵੇਰੇ ਆ ਮੈਂ ਵੀ ਤੇ ਇਤਰੀ ਸਵੇਰੇ ਉੱਠ ਗਈ ਤੇ ਚਾਰ ਵਜੇ ਇਹਨਾਂ ਦੀ ਵੀ ਤਬੀਅਤ ਠੀਕ ਨਹੀਂ ਸੀ ਤੇ ਉੱਠ ਗਈ ਫੇਰ ਕੀ ਕਰਾਂ ਸਾਢੇ ਚਾਰ ਪੰਜ ਕਿਨਾ ਵਜਣ ਡ ਸੀ ਪੰਜ ਵਜਣ ਵਾਲੇ ਹੀ ਸੀ ਤੇ ਫਿਰ ਉੱਪਰ ਛੱਤ ਚਲੇ ਗਈ ਉੱਥੇ ਜਾ ਕੇ ਤੇ ਫੇਰ ਫ ਥੋੜਾ ਸਮ ਮੈਂ ਕਿਹਾ ਸ਼ਾਇਦ ਯੋਗਾ ਵੋਗਾ ਕਰ ਲੈਂਦੀ ਹਾਂ ਤੇ ਉਹ ਕੀਤਾ ਕਾਫ਼ੀ ਮੈਨੂੰ ਵੀ ਬਹੁਤ ਜ਼ਿਆਦਾ ਹੀ ਤੇ ਥੋੜਾ ਕਿੱ ਕੀਤਾ ਤੇ ਚੰਗਾ ਲੱਗਾ ਕਰਕੇ
ਹ ਵੀ ਬਹੁਤ ਲੱਗੇ ਹੋ ਆ
ਹਮ ਅੱਧਾ ਘੰਟਾ ਫੇਰ ਮੈਂ ਉੱਥੇ ਬੈਠ ਕੇ ਲੱਗੀ ਰਹੀ ਕਰਨ
ਹਾਂ ਬ ਤੇ ਫਿਰ ਟਾਈਮ ਲੱਗ ਹੀ ਜਾਂਦਾ ਹੈ
ਹਾਂਜੀ ਉਹੀ ਨਾ ਥੋੜੀ ਦੇਰ ਕਰੋ ਤਾਂ ਵੀ ਆ ਔਰ ਇਸ ਤਰ੍ਹਾਂ ਫਿਰ ਇਹ ਨੀ ਹੁੰਦਾ ਥੋੜਾ ਚਿਰ ਕਰੋ ਤੇ ਫੇਰ ਵੀ ਥੋੜਾ ਕੁਛ ਅਸਰ ਕਰੇਗਾ ਜਲਦੀ ਜਲਦੀ ਚ ਓਹੀ ਕਰ ਕੁੁਰ ਕੇ ਫੇਰ ਵੇਖਣ ਡਈ ਸੀ ਪਲਾਂਟਾਂ ਨੂੰ ਵੀ
ਤੇ ਹੋਣਾ ਵੀ ਕੁਛ ਕਰਨੀ ਹੀ ਪੈਣਾ ਜੇ ਸੋਚਦੇ ਰਵੋ ਥੋੜੀ ਨਾ ਰੋਟੀ ਆਪੇ ਬਣ ਜਾਣੀ ਜਾ ਕੇ ਬਣਾਉਣੀ ਪਹਿਲੀ ਤਾਂ ਬਣਦੀ ਨਾ ਰੋਟੀ
ਹਾਂ ਓ ਤੇ ਆ
ਬੈਠੇ ਬੈਠੇ ਸੋਚੋ ਸਬਜ਼ੀ ਬਣ ਗਈ ਰੋਟੀ ਬਣ ਗਈ ਇਦਾਂ ਥੋੜੀ ਬਣ ਜਾਏਗਾ
ਹਮ ਉਹ ਤੇ ਆ ਕੰਮ ਤੇ ਕਰਨੇ ਹੀ ਪੈਣਾ ਉਹੀ ਫੇਰ ਹਮ ਘਰ ਘੁਰ ਕੇ ਆ ਕੇ ਫਿਰ ਇਹਨਾਂ ਦਾ ਨਾਸ਼ਤਾਸ਼ਤਾ ਨੁਸਤਾ ਟਿਫਿਨ ਫਿਰ ਬਣਾਇਆ ਟਿਫਿਨ ਚ ਕਹਿੰਦੀ ਆ ਜੋ ਜਰ ਦਾ ਚੌਲ ਲੈ ਕੇ ਜਾਣੇ ਆ ਉਹ ਬਣਾ ਕੇ ਤੇ ਫਿਰ ਹਮ ਤੇ ਇਹੀ ਸਭ ਕਰ ਘੁਰ ਕੇ ਰਾਤੀ ਪਲਾਓ ਬਣਾਏ ਸੀ ਉਹ ਵੱਧ ਪੈ ਗਏ ਫੇਰ ਉਹਰ ਸਵੇਰੇ ਉਹ ਖ਼ਤਮ ਕਰਨੇ ਪਏ ਨਾਸ਼ਤੇ ਚ
ਸੁ ਥੋੜੀ ਗੱਲ ਦਾ ਬਰਾਬਰ
ਹਮ
ਕੀ ਫੇਰ ਖਾਇਆ ਜਾਂਦਾ ਫਿਰ ਵੀ ਅੱਜ ਕੱਲ ਤੇ ਸਾਡਾ ਕੀ ਇੱਕ ਚੰਗੇ ਚੰਗੇ ਕਦ ਲੋਕੀ ਨਹੀਂ ਘੂਰਦੇ ਜਿੰਨੀ ਮਹਿੰਗਾਈ ਵੱਧੀ ਹੋਈ ਹੈ
ਉਹੀ ਨਾ ਉਹੀ ਤੇ ਇੱਕ ਟਾਈਮ ਬਣਾ ਲੈਂਦੇ ਤੇ ਦੋਨੋ ਤਿੰਨ ਦੋ ਟਾਈਮ ਖਾ ਲੈਣ
ਸਤਿ ਸ੍ਰੀ ਅਕਾਲ ਵੀ ਚਾਹੀਦਾ ਇੱਜਤ ਕਰੋਗੇ ਹਾ ਤਾਈ ਉਹ ਇੱਜਤ ਹੋਣਾ ਵ ਫੇਰ ਬਣਾ ਬਣਾ ਕੇ ਸੁੱਟੋਗੇ ਤੇ ਬਰਕਤਾਂ ਕਿੱਥੋਂ ਹੋਣਗੀਆਂ ਮਮੀ ਨੇ ਫਿਰ
ਹਮ
ਹਾਂ ਜਿੰਨੀ ਮਰਜ਼ੀ, ਜੀ ਜਿੱਦਗੀ ਦੀ ਜਿੰਨੀ ਖੁਰਾਕ ਹੈ। ਕੋਈ ਮਨਾ ਹੀ ਨਹੀਂ, ਹਨਾ ਸੁੱਟੋ ਨਾ ਬਨਾ ਬਨਾ ਕੇ ਰੱਖ ਦੋ। ਮੇਰੀ ਮੰਮੀੇ, ਵੀ ਕਹਿਦੀ ਸੀ। ਪਾਾਨ ਵੀ ਖਾਂਦੇ ਹੋ ਇੱਕ ਕਿੱਲੋ ਚੁਆ ਲੈਂਦੇ ਉ ਜਿਹੜਾ ਵੀ, ਆਦਾ ਕਿੱਲੋ -ਦੋ ਕਿੱਲੋ, ਲੈਂਦੇ ਜੇ ਇਹਨਾਂ ਨੂੰ ਥੋੜ੍ਹਾ ਜਿਹਾ ਉੱਤੇ ਜਾਨਦਾ ਨੂੰ ਚੁੱਕ ਕੇ ਆਪਣੇ ਬੋਰੀ ਚ ਪਾਉਂਦਾ ਕਿ ਨਹੀਂ ਪਾਉਂਦਾ ਇਹ ਤੇ ਨਹੀਂ ਦਿੰਦਾ ਨਾ ਕਿ ਦੋ ਦਾਨੇ ਜ਼ਿਆਦਾ ਹੋ ਗਏ ਉਹ ਵੀ ਕੱਢ ਕੇ ਪਾਰੇ ਦਾ ਕਿ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਅਸੀਂ ਇਹਨਾਂ ਨਾਲ ਬਣਾ ਕੇ